ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ ਭੈਣ ਜੀ।
ਹਾਂਜੀ। ਤੁਸੀ ਠੀਕ ਹੋ।
ਹਾਂਜੀ, ਹਾਂਜੀ। ਕੀ ਕਰਦੇ ਸੀ।
ਕੁਛ ਨੀ ਪਏ ਸੀਗੇ ਤੁਸੀਂ ਦੱਸੋ ਕੀ ਕੀਤਾ
ਮੇ ਤਾਂ ਅੱਜ ਆਲੂ ਪਕੌੜੇ ਨੀ ਪੰਜਾਬ ਦੇ ਮਸ਼ਹੂਰ ਹੁੰਦੇ ਨਾ ਆਲੂ ਪਕੌੜੇ ਤੁਸੀਂ ਸੁਣ ਆ ਆਲੂ ਪਕੌੜੇ ਦੀ ਸਬਜ਼ੀ।
ਸੁਣੀ ਆ ਪਰ ਪਤਾ ਨੀ ਵੀ ਬਣਾਉਦੇ ਕਿਵੇਂ ਨੇ ਕਿਵੇਂ ਬਣਾਉਂਦੇ ਤੁਸੀਂ
ਉਓਹੀ ਜਿਵੇਂ ਆਲੂ ਦੀ ਦਾਲ ਬਣਾਉਂਦੇ ਪਿਆਜ ਪੂਜ ਪਾ ਕੇ ਵਗੈਰਾ ਤੜਕਾ ਜਿਵੇਂ ਤੜਕਾ ਲਾਂਦੇ ਆਲ ਉਵੇਂ ਅਹ ਪਕੌੜਿਆਂ ਨੂੰ ਪਾਣੀ ਵਿੱਚ ਪਾ ਕੇ ਥੋੜਾ ਜਹਾ ਟਾਈਮ ਫੇਰ ਉਹਦਾ ਪਾਣੀ ਵਿੱਚੋਂ ਕੱਢਕੇ ਉਹ ਆਲੂ ਵਿੱਚ ਪਾ ਦਿੰਦੇ ਸਬਜੀ ਤ ਕਰਕੇ ਵਿੱਚ
ਅੱਛਾ।
ਹਾਂਜੀ ਫੇਰ ਕੱਲ ਅਸੀਂ ਉਹ ਬਣਾਏ ਸੀ ਪਕੌੜੇ ਪਕੌੜੇ ਵਾਲੀ ਕੜੀ ਤੁਸੀਂ ਇਮਲੀ ਪਾਉਂਦੇ ਹੋ ਉਹਦੇ ਕੜੀ ਵਿੱਚ ਕੇ ਲੱਸੀ
ਅਸੀਂ ਤਾਂ ਲੱਸੀ ਪਾ ਦਿੰਦੇ ਹੁੰਦੇ ਹਾਂ
ਅਸੀਂ ਅਸੀਂ ਤਾਂ ਇੱਥੇ ਪੰਜਾਬ ਵਿੱਚ ਤਾਂ ਦਈ ਅਹ ਇਮਲੀ ਵੀ ਪਾ ਸਕਦੇ ਜੇ ਦਈ ਨਾ ਹੋਵੇ ਘਰੇ ਹਾਜੀ।
ਹਾਂ ਇਮਲੀ ਨੀ ਪਾਉਂਦੇ ਸੀਂ
ਹਾਂਜੀ ਹੁਣ ਨਾ ਮੇਰੀ ਫਰੈਂਡ ਨਾਲ ਮੇਰੀ ਗੱਲ ਔਈ ਸੀ। ਪੂਨੇ ਦੇ ਪੂਨੇ ਰੇਂਦੀ ਐ ਓ। ਓ ਓ ਕੇੈਦੀ ਸੀ। ਹਾਂਜੀ ਸਲੂਨ ਦਾ ਕੰਮ ਕਰਦੀ ਸੀ ਓ ਵੀ ਇੱਥੇ।
ਅੱਛਾ
ਹਾਂਜੀ ਫੇਰ ਓ ਕੇਂਦੇ ਆਹ ਬੋਤ ਕੇਂਦੇ ਮ ਪੂਨਾ ਬੋਤ ਸ਼ੈਰ ਵਧੀਆ ਏ। ਜੋਬ ਵੀ ਮਿਲਦੀ ਕੇਂਦੇ ਮੈ ਤੇ ਤੂੰ ਆਈ ਉੱਥੇ। ਫੇਰ ਮੈਂ ਤੈਨੂੰ ਜੋਬ ਦਵਾਉਂਗੀ। ਕੇਂਦੇ ਪੂਨੇ ਬੋਤ ਵਧੀਆ ਜੋਬ ਮਿਲਦੀ। ਕੇਂਦੀ ਮੈਂ ਥੋਡੇ ਮੈਨੂੰ ਕਹਿੰਦੀ ਤੇਰੇ ਭਤ ਭਤੀਜੇ ਨੂੰ ਵੀ, ਭਤੀਜੀ ਨੂੰ ਵੀ ਭੇ ਲੈ ਬੋਲਿਆ ਸੀ।
ਕੇ ਮੇਥੋਂ ਤੁਸੀਂ ਆਇਓ ਪੂ ਪੂਣੇੇ ਮੈਂ ਜੋਬ ਜਵਾ ਦਵਾਉਂਗੀ।
ਅੱਛਾ ਵਧੀਆ ਗੱਲ ਆ ਵਧੀਆ। ਪੂਣੇ ਤੇ ਸੱਚੀ ਬਹੁਤ ਵਧੀਆ ਜੋਬਸ ਨੇ ਜਵਾਕ ਜੇ ਪੂਨੇ ਸਈ ਤਰੀਕੇ ਨਾਲ ਸਈ ਲੈਣ ਚ ਚਲੇ ਜਾਣ ਣਾ। ਫੇਰ ਤਾਂ ਬਹੁਤ ਜੋਬ ਨੇ ਓਥੇ ਉਨਾਂ ਨੂੰ ਪਰ ਜੋਆਖਾਂ ਤੇ ਡੀ ਪੈਂਡ ਕਰਦਾ ਵੀ ਜਵਾਕ ਕਿਵੇਂ ਜਾਂਦੇ ਨੇ ਕੇੜੇ ਰਾਹ ਜਾਂਦੇ ਨੇ। ਤੇ ਓਥੇ ਵਿਗੜਨੇ ਦੇ ਵੀ ਬਹੁਤ ਰਾਅ ਨੇ।
ਹਾਂਜੀ ਮੈਂ ਏ ਕਿਹਾ ਸੀ ਮੈਂ ਆਪਣੇ ਬੱਚੇ ਨੂ ਅਹ ਮੁੰਡੇ ਬੇਟੇ ਨੂੰ ਫੋਰਨ ਭੇਜ ਕੇ ਤੇ ਮੈਂ ਫ੍ਰੀ ਹੋ ਕੇ ਮੈਂ ਆਊਂਗੀ ਤੁਆਡੇ ਕੋਲ। ਕੇਂਦੀ ਆ ਤੂੰ। ਫੇਰ ਮੈਂ ਫੇਰ ਐਵੇਂ ਹੋਗੇ ਨਾ ਇੱਕ ਗੱਲ ਦੱਸਾਂ ਤੁਆਨੂੰ ਜੇ ਮੈਂ ਫੋਨ ਕਰਨ ਨੂੰ ਭੇਜ ਕੇ ਬੇਟੇ ਨੂੰ ਤੇ ਮੈਂ ਫ੍ਰੀ ਹੋ ਜਊਂਗੀ ਮੈਨੂੰ ਥੋਰਾ ਆਰਾਮ ਜਿਆ ਮਿਲ ਜਾਣਾ। ਠੀਕ ਆ ਨਾ।
ਹਾਂਜੀ
ਥੋਰਾ ਮਾਂ ਬਾਪ ਨੂੰ ਫ੍ਰੀ ਵੀ ਹੋਣਾ ਚਾਈਦਾ।
ਹਾਂ ਹੋਣਾ ਚਾਈਦਾ। ਹੁਣ ਕਦ ਤੱਕ ਬੱਚੇ-ਬੱਚੇ ਕਰੀ ਜਾਣਗੇ। ਇੱਕ ਵਾਰ ਬੱਚੇਕ ਲਗ ਗੇ ਆਪਣੇ ਆਪਣਾ ਮਾਇੰਡ ਫਰੈਸ਼ ਕਰੀਏ ਘੁੰਮਣਾ-
ਹਾਂ ਮਾਇੰਡ ਫ ਫਰੈਸ਼ ਹੋ ਜਾਂਦਾ ਬਾਰਵੀਂ ਤੱਕ ਤਾਂ ਮਾਂ ਪਿਓ -ਮਾਂ ਪ- ਉਦ ਤੱਕ ਕਿੱਥੇ ਵੀ ਨੀ ਜਾ ਸਕਦੇ ਸਕਦੇ ਬੱਚੇ ਨੂੰ ਛੱਡ ਕੇ ਤੇ ਬਾਰਵੀਂ ਤੋਂ ਬਾਅਦ ਤਾਂ ਬੰਦੇ ਨੂੰ ਫ੍ਰੀ ਹੋਣਾ ਚਾਈਦਾ ਬਚ ਜਦੋਂ ਬਾਰਵੀਂ ਤੋਂ ਬਾਦ।
ਸਈ ਗੱਲ ਐ। ਸਈ ਗੱਲ ਐ।
ਚਲ ਮੂਰ ਕਰਕੇ ਓਈ ਪੇ- ਟੈਸ਼ਨ ਦਿਮਾਗ ਤੇ ਲਈ ਜਾਣਾ ਏ ਕਰਨਾ, ਏ ਓ ਕਰਨਾ ਏ। ਬਸ ਆਪਣਾ ਤੁਸੀਂ ਫੋਰਨ ਭੇਜੋ, ਉੱਥੇ ਪੜ੍ਹਾਈ ਤੇ ਵਧੀਆ ਜੇ ਤਰੀਕੇ ਨਾਲ- ਆਪਣਾ ਓਥੇ ਵਧੀਆ ਕੰਮ ਕਰੇ ਦੋ ਪੈਸੇ ਜੋੜੇ ਓ- ਉਥੇ ਜੋ ਮਾਂ ਪਿਓ ਨੂੰ ਵੀ ਭੇਜ ਸਕੇ ਓਥੇ ਖਰ ਮਾਂ ਪਿਓ ਦਾ ਬੁਢਾਪਾ ਵਧੀਆ ਜਾਵੇ। ਹੈਲੋ
ਹਾਂਜੀ ਹਾਂਜੀ
ਹਾਂਜੀ ਹਾਂ ਦੱਸੋ ਫੇਰ।
ਮੈਂ ਕਿਆ ਵੀ ਇਹ ਕੇਂਦੀ ਸੀ ਮੈਂ ਤਾਂ, ਬਾਕੀ ਬੈਂਗਲੌਰ ਵੀ ਸਿਟੀ ਵਧੀਆ ਪੜ ਪੜਾਈ ਵਾਸਤੇ ਜੇ ਤੁਸੀਂ ਜਵਾਕ ਨੂੰ ਆਵਦੇ ਨੂੰ ਭੇਜਣਾ। ਬੈਂਗਲੋੌਰ- ਹੋਰ ਵਧੀਆ। ਕਿਉਂਕਿ ਪੂਨੇ ਵੀ ਬਹੁਤ ਜੋਬਸ ਹੋ ਗੀਆਂ ਹੁਣ ਮਲਬ ਜਵਾਕ ਬਹੁਤ ਪੂਨੇ ਚ ਵੇ ਬਾਰਲੇ ਦੇਸ਼ ਜਾਈ ਜਾਂਦੇ ਨੇ ਉਵੇਂ ਪੂਨੇ ਜਾਈ ਜਾਂਦੇ ਨੇ ਹਨਾ ਤੇ ਬੈਂਗਲੋਰ ਇੰਦੌਰ ਭੇਜੋਗੇ ਹੋਰ ਵਧੀਆ।
ਏਥੇ ਮਾਹੌਲ ਨੀ ਏਥੇ ਪੰਜਾਬ ਦਾ ਮੌਲ ਨੀ ਵਧੀਆ ਥੋਡੇ ਤਾਂ ਪਾਸੇ ਬਹੁਤ- ਵਧੀਆ ਮੌਲ ਆ ਪੰਜਾਬ ਦਾ ਮਾਹੌਲ ਨੀ ਵਧੀਆ ਏ।
ਪੰਜਾਬ ਚ ਬੱਚਿਆਂ ਨੂੰ ਕੱਢੋ ਨਾ ਫੇਰ ਆਵਦੇ ਆਵਦੇ ਜਵਾਕਾਂ ਨੂੰ ਤਾਂ ਕੱਢੋ ਉੱਥੋਂ।
ਹਾਂਜੀ ਉਹੀ ਨਾ ਹੁਣ ਮੇ ਮੇਰਾ ਇਹੀ ਸੋਚੀ ਜਾਂਦੀ ਵੀ ਮੈਂ ਯਾ ਤਾਂ ਫੋਰਨ ਭੇਜਾਂਗੇ ਜਾਂ ਤ ਬੈਂਗਲੋਰ ਵਗੈਰਾ ਯਾ ਕਿਥੇ ਪੂਨਾ ਵਗੈਰਾ ਇੱਥੇ -ਇੱਥੇ ਲੋਕ ਨੂੰ ਨੌਲੇਜ ਨਹੀਂ ਆ ਕੋਈ ਚੀਜ਼ ਦੀ ਨੌਲੇਜ ਨਹੀਂ ਆ
ਮੈਂ ਤੁਹਾਨੂੰ ਸੁਜੈਸਟ ਕਰਦੀ ਹਾਂ ਜੇ ਤੁਸੀਂ ਜੋਵਾਕ ਨੂੰ ਬਾਹਰ ਨਹੀਂ ਬਣਦਾ ਪਿਆ ਪੂਰੀ ਕੋਸ਼ਿਸ਼ ਕਰੋ ਜੇ ਨਹੀਂ ਬਣਦਾ ਨਾ ਸਿੱਧਾ ਬੰਗਲੌਰ ਇੰਦੌਰ ਵਾਸਤੇ ਭੇਜਦੇਨਾ ਤੁਹਾਡਾ ਜਵਾਕ ਆਪੇ ਸੈੱਟਲ ਹੋ ਜੂ
ਮੇਰੇ ਨਾ ਕੋਈ ਮੈਂ ਪੰਜਾਬ ਵਿੱਚ ਨਾ ਰੁ ਲੁਧਿਆਣਾ ਸਾਈਡ ਕੋਈ ਲੋਨ ਦਵਾਉਦਾ ਹੈ ਉਹ ਕਹਿੰਦਾ ਵੀ ਵੀਹ ਲੱਖ ਨੂੰ ਅਹ ਲੋਨ ਅਸੀਂ ਦੇ ਦਵਾਂਗੇ ਤੁਹਾਨੂੰ ਕਹਿੰਦੇ ਆ ਚਾਲੀ ਭਰਨਾ ਪੈਣਾ
ਤੇਐ ਲੋਨਾ ਲੂਨਾਂ ਦੀ ਤਾਂ ਲੋਕ ਫੇਰ ਚਲੋ ਜਵਾਕ ਨੇ ਜੇ ਕਰਤਾ -ਕਰਤਾ ਪਰ ਮੈਂ ਇੱਕ ਬਸ ਐਵੇਂ ਕਿ ਸੁਜੈਸਟ ਕੀਤਾ ਜੇ ਪੂਰਾ ਜ਼ੋਰ ਲਾ ਲਿਆ ਆਪਦਾ ਜੇ ਨਹੀਂ ਬਣਿਆ ਫੇਿਰ ਆਪਣੇ ਕੋਲ ਹੋਰ ਵੀ ਆਪਸ਼ਨ ਨੇ ਨਾ ਇੱਥੇ ਵੀ ਇੰਡੀਆ ਵਿਚੱ
ਮੇਰੀ ਗਲ ਸੁਣੋ ਜੇ ਵੀ ਆਪਾਂ ਡਬਲ ਵੀ ਦੇ ਸਕਦੇ ਉਹਨਾਂ ਨੂੰ ਆਪਾਂ ਆਪਣਾ ਬੱਚੇ ਦੀ ਲਾਈਫ ਬਣਨੀ ਚਾਹੀਦੀ ਲੋਕ ਤੀਹ -ਤੀਹ -ਤੀਹ- ਤੀਹ ਚਾਲੀ ਚਾਲੀ ਹਜ਼ਾਰ ਲੈ ਕੇ ਫਿਰਦੇ ਹੈ ਫੇਿਰ ਵੀ ਉਹਨਾਂ ਦਾ ਬਾਹਰ ਦਾ ਨੀ ਬਣਦਾ ਤੁਸੀਂ ਇਹ ਵੀ ਸੋਚੋ
ਗੱਲ ਸਹੀ ਹੈ
ਹਾਂਜੀ
ਹਾਂ ਮੈਂ ਵੀ ਉਹੀ ਕਿਹਾ ਮੈਂ ਕੀ ਸਹੀ ਗੱਲ ਆ
ਹੁਣ ਆਪਣੇ ਬੱਚੇ ਦੀ ਲਾਈਨ ਸਾਰੀ ਵਧੀਆ ਚੱਲਦੀ ਪਈ ਨਾ ਉਹਦੇ ਸਰਟੀਫਿਕੇਟ ਵੀ ਵਧੀਆ ਫੇ ਆਈਲੈਟਸ ਟੈਸਟ ਸੀ ਬੀ ਐੱਸ ਈ ਬੋਰਡ ਵੀ ਵ ਵਧੀਆ ਸਾਰੇ ਮਤਲਬ ਵਧੀਆ ਲੈਨ ਚੱਲਦੀ ਪਈ ਹੈ। ਫ਼ਿਰ ਆਪਾਂ ਥੋੜ੍ਹੇ ਪੈਸੇ ਪਿੱਛੇ ਡਬਲ ਦਸ ਵੀਹ ਤਾਂ ਉਹ ਕਮਾ ਵੀ ਸਕਦੇ ਜਿੰਨੇ ਉਹ ਵਿਆਜ ਲਗਾਉਂਦੇ ਪਏ ਹੈ। ਡਬਲ ਦੇ
ਉਹਨਾਂ ਚਿਰ ਬੰਦਾ ਕਮਾ ਵੀ ਲੱਗ ਸਕਦਾ।
ਅੱਛਾ ਹਮ ਬਾਕੀ ਉਹ ਤਾਂ ਗੱਲ ਸਹੀ ਹੈ ਪਰ ਐਵੇਂ ਆ ਜਵਾਕ ਨੂੰ ਦੂਰ ਭੇਜਣਾ ਵੀ ਸੌਖਾ
ਜੇ ਆਪਾਂ ਦੂਰ ਭੇਜਾਂਗੇ ਤਾਂ ਹੀ ਉਹਨੂੰ ਦੁਨੀਆਦਾਰੀ ਦਾ ਪਤਾ ਲੱਗਣਾ।
ਹਾਂ ਵੈਸੇ ਉਹ ਨਾ ਤੁਸੀਂ ਹੁਣ ਆਪਦੇ ਕੋਲੋਂ ਵੀ ਕਿਤੇ ਥੋੜਾ। ਆਓ ਨਾ ਕਿਤੇ ਹੋਰ ਭੇਜਿਆ ਕਰੋ ਆਹ ਇਕੱਲੇ ਨੂੰ ਜਿਵੇਂ ਨਾਨ ਕੇ ਭੇਜਤਾ ਕਿਤੇ ਹੋਰ ਭੇਜ ਤ
ਮੈਂ ਬਹੁਤ ਬੋਲਦੀ ਹ ਉਹ ਇਹਨੂੰ ਵੀ ਜਾਣਦਾ ਹੀ ਨਹੀਂ ਦਿਲ ਹੀ ਨਹੀਂ ਕਰਦਾ ਦਾ ਕੁਛ ਕੀ ਪਤਾ ਕੀ ਚੱਕਰ ਉਹ ਕਹਿੰਦੇ ਮੈਂ ਜਾਣ ਦਾ ਦਿਲ ਨਹੀਂ ਮੰਨਦਾ। ਉਹ ਕਹਿੰਦੇ ਮੰਮੀ ਜੇ ਤੁਸੀਂ ਨਾਲ ਜਾਏਗੇ ਤਾਂ ਹੀ ਮੈਂ ਜਾਊਗਾ।
ਇਹ ਇਹਨਾਂ ਨੂੰ ਮੇਰੀ ਆਦਤ ਆ ਹਰੇਕ ਜਗ੍ਹਾ ਤੇ ਨਾਲ ਜਾਣ ਦੀ।
ਠੀਕ ਹੈ ਬਾਹਰ ਥੋੜੀ ਨਾ ਮੰਮੀ ਨੇ ਨਾਲ ਜਾਣਾ।
ਹਾਂਜੀ ਅਹ ਨਾ ਮੈਂਨੇ ਕਦੇ ਛੱਡਿਆ ਉਹਨੂੰ ਨਾ ਉਹਨੇ ਮੈਨੂੰ ਕਦੇ ਛੱਡਿਆ।
ਚਲੋ ਫਿਰ ਤੁਸੀਂ ਵੀ ਘੁਮਾ ਲਿਆ ਹੁਣ।
ਹਮ ਮੈਂ ਰੱਖ ਰ ਹ ਵ ਕ੍ਰਿਆ ਉਹ ਅਗਸਤ ਵਿੱਚ ਆਉਂਦੇ ਨਾ।
ਹਾਂਜੀ -ਹਾਂਜੀ -ਹਾਂਜੀ
ਹਾਂ ਫਿਰ ਮੈਂ ਅਗਸਤ ਵਿੱਚ ਆਊਂਗੀ। ਹਾਂਜੀ ਹਾਂਜੀ। ਅਹ ਰੱਖੜੀਆਂ ਤੋਂ ਪਹਿਲੇ ਤਾਂ ਨਹੀਂ ਕੋਈ ਤਿਉਹਾਰ ਆਉਂਦਾ ਹੈ।
ਨਹੀਂ ਰੱਖੜੀਆਂ ਤੇ ਪਹਿਲੇ ਤਾਂ ਨਹੀਂ ਕੁਛ ਆਉਂਦਾ ਹੈ।
ਹਾਂਜੀ।
ਰੱਖੜੀਆਂ ਤੋਂ ਪਹਿਲੇ ਕੋਈ ਵੀ ਨਹੀਂ।
ਉਸ ਤੋਂ ਬਾਅਦ ਫੇਰ ਨਵਰਾਤਰੀ। ਕਿੰਨੇ ਦਿਨਾਂ ਬਾਅਦ ਆਉਦੇ ਆ ਅ ਰੱਖੜੀਆਂ ਤੋਂ ਬਾਅਦ।
ਅਹ ਰੱਖੜੀਆਂ ਤੋਂ ਬਾਅਦ ਹੁੰਦੇ ਨੇ? ਅਕਤੂਬਰ ਚ ਹੁੰਦੇ ਨੇ ਗਏ। ਤੇ ਰੱਖੜੀਆਂ ਹੁੰਦੀਆਂ ਨੇ ਅਗਸਤ 'ਚ ਦੋ ਮਹੀਨਿਆਂ ਬਾਅਦ।
ਅੱਛਾ ਅੱਛਾ। ਉੱਥੇ ਵੀ ਕਾਫੀ ਫੰਕਸ਼ਨ ਵਗੈਰਾ ਹੁੰਦੇ ਆ ਨਾ ਮਹਾਰਾਸ਼ਟਰ ਵਿੱਚ।
ਹਾਂਜੀ ਹਾਂਜੀ।
ਬਹੁਤ ਵਧੀਆ ਉੱਥੇ ਤਾਂ ਇੰਨੀ ਮਜ਼ਾ ਆਉਂਦੀ ਹੈ। ਅਸੀਂ ਮੇਰੇ ਪੇਕੇ ਮਹਾਰਾਸ਼ਟਰ ਵਿੱਚ ਤੇ ਨਾ ਅਸੀਂ। ਇੰਨੇ ਇੰਜੋਏ ਕੀਤੇ ਹੁਣ ਇੰਜੋਏ ਕਰ ਰਹੇ ਹਾਂ। ਨ ਨੌ ਦਿਨ ਕੁੱਝ ਨਾ ਕੁਝ ਸਾਡਾ ਚੱਲਦਾ ਰਹਿੰਦਾ ਸੀ? ਕਦੇ ਸੰਗੀਤ ਕੁਰਸੀ, ਕਦੇ ਅੰਤਾਕਸ਼ਰੀ। ਕਦੇ ਉਹ ਕੀ ਬੋਲਦੇ। ਅਹ ਡਰਾ ਪੰਜਾਬੀ ਡਰਾਮਾ ਆਹ ਤੁਹਾਨੂੰ ਤੁਹਾਨੂੰ ਦੱਸਿਆ ਸੀ। ਨਾ ਸਵੇਰੇ ਮੈ ਇਹ ਗੱਲ। ਹਾਂਜੀ ਹਾਂਜੀ ਉਹ ਹਾਂਜੀ। ਜੀ ਮੈਨੂੰ ਭੁਲੇਖਾ ਜਿਹਾ ਲੱਗਿਆ ਹੈ। ਫੇਰ ਤੁਹਾਡੇ ਤੁਹਾਡੇ। ਹਾ ਉਹ ਕੋਈ ਭੂਆ ਮੋਟੀ ਜਿਹੀ ਸੀ ਕੋਈ। ਥੋਡੇ ਰਿਸ਼ਤੇਦਾਰਾਂ ਵਿੱਚ ਭੂਆ ਜੀ ਸੀ ਕੋਈ ਮੋਟੀ।
ਹਾਂਜੀ।
ਉਹਨੂੰ ਤੁਸੀਂ ਹਰ ਵਾਰ ਦਾ ਪਾਓ ਖਿਲਾਓ ਡੱਬੇ।
ਖਾਂਦਾ ਨੀ ਜੇ।
ਹਾਂਜੀ।
ਉਹ ਮੈਂ ਸੁਣਿਆ ਹਰਬਲ ਦੇ ਨਾਲ ਬਹੁਤ ਸਰੀਰ ਨੂੰ ਨੁਕਸਾਨ ਕਰਦੇ ਆ।
ਸਾਡੇ ਤਾਂ ਇੱਥੇ ਬਹੁਤ ਖਾਂਦੇ ਪਏ ਹੈ, ਇੱਕ ਲੇਡੀਜ਼ ਵੇਚਦੀ ਪਈ ਹੈ। ਬਹੁਤ ਫ਼ਰਕ ਪੈਂਦਾ ਪਾਇਆ ਪਤਲੇ ਹੋਣੇ ਦਾ ਪਰ ਮੈਂ ਉਹਦਾ ਕੋਈ ਅ ਨੁਕਸਾਨ ਵੀ ਆ।
ਹਾਂਜੀ।
ਨੁਕਸਾਨ ਵੀ ਹੈਗਾ ਹੈ।
ਹਾਂਜੀ ਹਾਂਜੀ ਸਾਡੇ ਨਾ ਇੱਕ ਜਨਾਨੀ ਸੀਗੀ। ਤੇ ਉਹ ਨਾ ਖਾਂਦੀ ਸੀਗੀ ਆਹ ਕੁਛ ਹੀ। ਹਾ ਕੋਈ ਡੱਬੇ ਜਿਹੇ ਪਤਲੇ ਹੋਣ ਦੇ ਹਨਾ ਤੇ ਉਹਦੀ ਡੈਥ ਹੋ ਗਈ। ਵੀ ਉਹਨੂੰ ਪਤਾ ਨੀ ਕੀ ਹੋਇਆ। ਅਟੈਕ ਆਇਆ, ਪਤਾ ਨੀ ਕੀ ਹੋ ਗਿਆ। ਅਚਾਨਕ ਹੀ ਉਹਦੀ ਡੈਥ ਹੋ ਗਈ ਸੀਗੀ। ਤੇ ਉਦੋਂ ਤੋਂ ਬਹੁਤ ਲੋਕ ਸਕਿਓਰ ਹੋ ਗਏ ਵੀ ਨਹੀਂ ਖਾਣੇ ਇਹ ਜੇ ਖਾਣੇ ਹੀ ਕਿਉਂ। ਉਹਨਾਂ ਨੇ ਆਪਾਂ ਨੂੰ ਆਪਾਂ ਸਰੀਰ ਆਪਣਾ ਭੱਜ ਦੌੜ ਕੇ ਵੀ ਖਰਾ ਕਰ ਸਕਦੇ ਹਾਂ ਨਾ। ਆਏ ਜੀ ਡੱਬੇ ਖਾਣ ਦੀ ਕੀ ਲੋੜ ਆ ਆਪਾਂ। ਹੈਲਥੀ ਖਾਣਾ ਖਾਈਏ। ਆਪਾਂ ਨੂੰ ਜਿਵੇਂ ਦਾ ਸਰੀਰ ਚਾਹੀਦਾ। ਆਪਾਂ ਉਵੇਂ ਵੀ ਮਿਲ ਜਾ ਗੇ।
ਹਾਂਜੀ ਮੈਂ ਨਾ ਚੰਡੀਗੜ੍ਹ ਦੇਖਿਆ ਸੀ ਇਹ ਇੱਕ ਲੇਡੀਜ਼ ਐਡਮਿਟ ਹੋ ਗਈ ਸੀ ਹੋਈ ਸੀ ਮੁੰਡਾ ਲੈਕੇ ਆ ਗਿਆ ਸੀ ਉਹਦਾ ਉਹ ਮੁੰਡਾ ਕਹਿੰਦਾ ਕਹਿੰਦਾ। ਅਹ ਮੇਰੀ ਮੰਮੀ ਨੇ ਹਰਬਰ ਦਾ ਉਹ ਖਾਂ ਲਿਆ ਸੀ ਪਾਊਡਰ। ਕਹਿੰਦੇ ਉਸਦੇ ਕਰਕੇ ਉਹ ਮਰ ਗਈ ਸੀ ਉਹ ਥੋੜੇ। ਦਿਨਾਂ ਬਾਅਦ ਉਹ ਵੀ ਮਰ ਗਈ ਸੀ ਮੈਨੂੰ ਸੁਣਿਆ ਸੀ
ਤਾਂ
ਉਹੀ ਤੁਸੀਂ ਡਾਇਟਿੰਗ ਕਰਲਓ ਨਾ। ਰੋਟੀ ਘਟਾ ਦੋ, ਐਕਸਰਸਾਈਜ਼ ਕਰਲੋ ਪਾਣੀ ਵੱਧ ਤੋਂ ਵੱਧ ਪੀਆ ਸ਼ਲਾਦ ਵਗੈਰਾ ਫਰੂਟ ਵਗੈਰਾ ਖਾਓ ਹਲਕਾ ਖਾਣਾ ਖਾਓ ਹਨਾ
ਹਾਂਜੀ, ਹਾਂਜੀ ਉਹੀ ਤਾਂ ਕਹਿੰਦੀ ਆ ਵੀ ਹੈਲਦੀ ਖਾਣਾ ਖਾਓ ਤੇ ਐਕਸਰਸਾਈਜ਼ ਵਗੈਰਾ ਕਰਲੋ ਆਪਦਾ ਜੂਸੀਜ਼ ਵਗੈਰਾ ਪੀ ਪਿਓ ਆਪੇ ਬੰਦਾ ਸੈੱਟ ਹੋ ਜਾਂਦਾ
ਹਾਂਜੀ
ਜਿਵੇਂ ਮਰਜੀ਼ ਹੁਣ ਮੇਰਾ ਮੇਰਾ ਭਾਈ ਆ ਉਹ ਨਾ ਉਹ ਬਚਪਨ ਚ ਇੰਨਾ ਕਮਜ਼ੋਰ ਜਿਹਾ ਸੀਗਾ ਨਾ ਕਿਸੇ ਕੋਈ ਨੀ ਕਹਿੰਦਾ ਸੀਗਾ ਵੀ ਇਹਨੇ ਵੀ ਸਰੀਰ ਵੀ ਵਧਾਉ ਕੀ ਕਰਨਾ ਪਰ ਉਹਨੇ ਐਕਸਰਸਾਈਜ਼ ਕੀਤੀ ਰਨਿੰਗ ਰੂਨਿੰਗ ਕੀਤੀ ਹੁਣ ਇੰਨਾ ਵਧੀਆ ਸੁੱਖ ਨਾਲ ਵਧੀਆ ਬਣਿਆ ਪਿਆ ਸਰੀਰ ਵੀ ਵਧੀਆ ਬਣਿਆ ਹੋਇਆ ਹਾਈਟ ਵੇਟ ਵੀ ਵੱਧ ਗਈ
ਇਹ ਤਾਂ ਜਿਵੇਂ ਜਿੰਮ ਦੇ ਪਾਊਡਰ ਪੂਡਰ ਮਿਲਦੇ ਉਹਦੇ ਵੀ ਕਹਿੰਦੇ ਨੁਕਸ
ਹਾਂਜੀ
ਜਿਮ ਵਿੱਚ ਨਹੀਂ ਪਾੋਡਰ ਦਿੰਦੇ
ਹਾਂਜੀ
ਉਹਦਾ ਵੀ ਬੋਤ ਨੁਕਸਾਨ ਹੁੰਦਾ ਹੈ
ਹਾਂ ਹਾਂ ਨੁਕਸਾਨ ਇਹਨੇ ਪਹਿਲੇ ਪਹਿਲੇ ਤਾਂ ਕੁਛ ਵੀ ਨੀ ਕੀਤਾ ਪਹਿਲੇ ਆਪਦੇ ਸਰੀਰ ਬਣਾਇਆ ਜੇ ਜਿੰਮ ਲੱਗਿਆ ਤਾਂ ਉਹ ਥੋੜਾ ਬੋਤ ਪਰ ਪਹਿਲੇ ਆਪਦਾ ਉਹਨੇ ਆਪ ਹੀ ਸਰੀਰ ਬਣਾਇਆ ਉਹਨੇ ਆਪ ਪ੍ਰੋਟੀਨ ਪ੍ਰੋਟੀਨ ਖਾ ਕੇ ਨੀ ਬਣਾਇਆ
ਹੁਣ ਦੇਖੋ ਜੇ ਬਾਹਰ ਦਾ ਤਾਂ ਪੋਡਰ ਪੂਡਰ ਤਾ ਖਾਓ ਇ ਨਾ ਮੈਂ ਤੁਹਾਨੂੰ ਦੱਸਾਂ ਅ ਤੁਸੀਂ ਖਾਓ ਅ ਬਣਾਣਾ ਸੇ਼ਕ ਪੀ ਲਓ ਅ ਉਬਾਲੇ ਓਬਾਲ ਕੇ ਅੰਡੇ ਖਾ ਲੋ ਫੇਰ ਤੁਸੀਂ ਨੋਨ ਵੈਜ ਖਾ ਲੋ ਬੱਕਰੇ ਦਾ ਮੀਟ ਯਾ ਸੋਇਆ ਜਿਵੇਂ ਚਲਦਾ ਹੈ
ਹਾਂ ਸਹੀ ਗੱਲ ਆ
ਪੋਡਰ ਪੂਡਰਾਂ ਨੂੰ ਤਾਂ ਹੱਥ ਹੀ ਨਾ ਪਾਓ
ਹਾਂਜੀ, ਹਾਂਜੀ
ਸਾਡੇ ਇੱਥੇ ਦਾ ਇੱਕ ਬੇਟ ਇੱਕ ਮੁੰਡਾ ਐਵੇਂ ਜਿਮ ਦਾ ਉਹ ਰੋਟੀ ਰੋਟੀ ਖਾਂਦਾ ਨਹੀਂ ਸੀ ਪੋਡਰ ਹੀ ਖਾਈ ਜਾਂਦਾ ਸੀ ਓਹ, ਓਹ ਮਰ ਗਿਆ ਸੈੱਲ ਘੱਟ ਗਏ ਸੀ ਉਦੇ ਸਰੀਰ ਸੁੱਕ ਸਰੀਰ ਸੁੱਕੀ ਜਾਂਦਾ ਕਮਜ਼ੋਰੀ ਪੈ ਗਈ ਉਹਦੇ ਕਮਜ਼ੋਰੀ ਨਾਲ ਸੈਲ ਪਤਾ ਪਤਾ ਹੈ ਤੁਹਾਨੂੰ ਸੈਲ ਕੀ ਕੱ ਤੁਹਾਡੇ ਇੱਥੇ ਕੀ ਬੋਲਦੇ ਮਹਾਰਾਸ਼ਟਰ ਵਿੱਚ ਸੈਲ ਕਰਨੇ ਨੂੰ
ਆ ਹੀ ਪਲੇਟਲੇਸ ਘੱਟ ਜਾਂਦੇ ਨੇ ਸੈੱਲ ਘੱਟ ਜਾਂਦੇ ਨੇ ਪਤਾ ਇਹੀ ਬੋਲਦੇ ਨੇ ਹਾਂਜੀ, ਹਾਂਜੀ